ਹਾਂਜੀ ਮਾਸੀ ਜੀ ਸਤਿ ਸ਼੍ਰੀ ਅਕਾਲ ਹੈਲੋ, ਹਾਂਜੀ -ਹਾਂਜੀ ਠੀਕ ਹੋ ਹੈਲੋ ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ, ਮੈਂ ਕਿਹਾ ਆਵਾਜ਼ ਨਹੀਂ ਆਉਂਦੀ ਵੀ ਤੁਹਾਨੂੰ
ਹੈਲੋ
ਮੈਂ ਕਿਹਾ ਆਵਾਜ਼ ਨਹੀਂੀ ਆ ਰਹੀ
ਹੋ
ਹੋਰ ਠੀਕ ਹੋ ਮੈਂ ਕਿਹਾ ਠੀਕ ਹੋ ਹੈਲੋ
ਹਾਂ ਠੀਕ ਆ, ਤੁਸੀਂ ਸੁਣਾਓ ਆਪਣੀ
ਵਧੀਆ- ਵਧੀਆ ਹੋਰ ਕੀ ਕਰੀ ਜਾਂਦੇ
ਬਸ ਕੀ ਕਰਨ ਜਾਣਾ ਰੋਟੀ ਖਾ ਲਈ ਤੇ ਆਪਾਂ ਟਹਿਲ ਲਿਆ ਹੋਰ ਆਪਾਂ ਕਿਹੜਾ ਕੁਛ ਕਰਨੇ ਹ ਭਿੰਦਰ ਕਰੇ ਨਾ ਕਰੇ ਹੋਰ ਅੱਜ ਤੇ ਗਈ ਘੁੰਮਣ ਗਈ
ਨਹੀਂ ਨਹੀਂ ਮਾਸੀ ਚ ਘੁੰਮਣ ਨੀ ਗਈ ਘਰੇ ਬਸ ਪਰੇਸ਼ਾਨੀ ਜੇ ਹੋਈ ਪਈ ਹੈ ਇੱਕ ਕਲੇਸ਼ ਜਿਹਾ ਕੁਛ ਨੀ ਡੈਡੀ ਨੂੰ ਲੈ ਕੇ ਕਲੇਸ਼ ਹੋਇਆ ਪਿਆ ਗਾ ਘਰੇ
ਅੱਛਾ
ਹੋਰ ਕੀ
ਗੈਡੀਨ ਫਿਰ ਫੇ ਰ ਰਿਹਾ ਡੈਡੀਨ ਇਥੇ
ਹਾਂਜੀ।
ਡੈਡੀ ਨੂੰ ਫੇਰੇ ਹੀ ਚਲੇ ਆਈਏ।
ਅਰੇ ਲੈ ਕੇ ਨਹੀਂ ਆਈ ਸੀ। ਉਹ ਆਪਣੇ- ਆਪ ਹੀ ਆ ਗਿਆ ਸੀਗਾ ਇੱਥੇ।
ਕਦੋਂ ਦਾ।
ਉਹ ਹੋ ਗਿਆ ਸੀ। ਇਹ ਪੰਜ- ਛੇ ਦਿਨ ਤੇ ਫੇਰ ਰੋਜ਼ ਇੱਥੇ ਕਦੇ ਬੇ ਬੱਚਿਆਂ ਨਾਲ ਲੜਾਈ ਕਰੇ, ਕਦੇ ਕੁਛ ਨਾ ਨਹਾਵੇ, ਨਾ ਧੋਵੇ, ਕੁਛ ਵੀ ਨੀ। ਤੇ ਫੇਰ ਉਹਦਾ ਨਾਂ ਫੇਰ। ਕਵੇ ਮੈਂ ਪੁੱਤਰ ਕੋਲ ਹੀਈ ਜਾਣਾ। ਮੈਂ ਪੁੱਤਰ ਕੋਲ ਹੀ ਜਾਣਾ ਹੈਗਾ ਗਾ। ਹਮ ਤੇ ਫੇਰ ਕਹਿੰਦਾ ਹੈਗਾ। ਫਿਰ ਜਦੋਂ ਕਹਿੰਦਾ ਮੈਂ ਪੁੱਤਰ ਕੋਲ ਹੀ ਜਾਣਾ। ਗ ਫ਼ਿਰ ਮੈਂ ਕਿਰਾ ਤੁਰ ਜਾ।
ਹਾਂ।
ਤੇ ਫੇਰ ਉਹਨੂੰ ਅੱਜ ਭੇਜਿਆ ਹੈਗਾ ਗਾ ਸਵੇਰੇ। ਹਾਂ। ਤੇ ਉਹ ਅੱਗੋਂ ਕ ਉਹ ਕਹਿੰਦੀ ਮੈਂ ਰੱਖਣਾ ਕੁ ਨ ਹੈਗਾ ਗਾ। ਇਹਨਾਂ ਨੇ ਧੱਕੇ ਮਾਰ ਕੇ ਕੱਢ ਦਿੱਤੇ। ਤਗਬਾਰ।
ਅੱਛਾ।
ਹਾਂ। ਤੇ ਫੇਰ ਉਹ ਕਹਿੰਦੇ ਅਸੀਂ ਤਾਂ ਪੁਲਿਸ ਭੇਜਦੇ ਹਾਂ। ਇੰਝ ਕਰਦੇ ਹਾਂ, ਵੋ ਕਰਦੇ ਆ। ਹਮ। ਤੇ ਚੱਲ, ਇਸ ਗੱਲ ਦਾ ਕਲੇਸ਼ ਹੋਇਆ ਪਿਆ ਹੁਣ। ਤੇ ਹੁਣ ਫੇਰ ਉਹਨਾਂ ਨੇ ਉੱਧਰੋਂ ਧੱਕੇ ਮਾਰ ਕੇ ਘ ਘਲ ਦਿੱਤਾ ਗਾ। ਤੇ ਹੁਣ ਉਹ ਇੱਥੇ ਫੇਰ ਕੁੰਜਪੁਰੇ ਬੈਠਾ ਹੋਇਆ ਹੈਗਾ ਗਾ।
ਦੱਸ।
ਇੱਥੇ ਆ ਕੇ, ਤੇ ਹੁਣ ਮੈਂ ਗ ਤੇ ਫੇਰ ਹੁਣ ਮੈਂ ਜੀਜੇ ਨੂੰ ਫੋਨ ਕੀਤਾ। ਤੇ ਜੀਜਾ ਕਹਿੰਦਾ ਇਹਨੂੰ ਜਿਵੇਂ ਆਇਆ ਗ ਉਸੇ ਪੈਰਾਾਂ ਤ ਇਹਨੂੰ ਵਾਪਸ ਭੇਜ। ਹਮ।
ਅੱਛਾ।
ਆਪਣਾ ਵੀ ਹੁਣ ਇੱਥੇ ਰਹਿਣ ਦਾ ਜਦੋਂ ਤੈਨੂੰ ਕਿਹਾ ਜਦੋਂ ਤੂੰ ਪੁੱਤਰ ਕੋਲ ਜਾਣਾ, ਤੂੰ ਪੁੱਤਰ ਕੋਲ ਜਾ। ਨੂੰਹ ਕਹਿੰਦੀ ਮੈਂ ਤਣਾ ਹੀ ਕੋੁੰਨੀ ਹੈਗਾ।
ਪਰਰ ਕਰਸ਼। ਅੱਜ ਕੱਲ ਤੁਸੀ ਗੁੱਡੇ ਨੂੰ ਰੱਬ ਵੀ ਕਿਉਂ ਨੀ ਚੁੱਕਦਾ, ਰੱਬ ਚੁੱਕਲੈਵੇ ਸਾਪਾਂ ਮੁਕਾ।
ਬਿਲਕੁਲ- ਬਿਲਕੁਲ ਇਹ ਤਾਂ ਹੈ ਹੀ ਹੈਗਾ ਗਾ। ਅਸੀਂ ਤਾਂ ਇੋ ਹੀ ਕਹਿੰਦੇ ਹਾਂਗੇ, ਇਸ ਤੋਂ ਚੰਗਾ ਤਾਂ ਰੱਬ ਚੱਕ ਲਵੇ ਉਹ ਠੀਕ ਹੈਗਾ।
ਮੈਂ ਤੇ ਆਪ ਹੁਣ ਕੇਹਿਦੀ ਨ। ਮੈਨੂੰ ਰੱਬ ਚੁੱਕ ਕੇ ਲੈ ਜਾਏ।
ਲੈ ਤੁਸੀਂ ਕਿਉ ਜਾਣਾ ਹੈਗਾ। ਦੱਸੋ ਵੀ, ਹਜੇ ਤਾਂ ਬਹੁਤ ਕੁਛ ਆ ਹਾਂ ਕ ਕ ਕੀ, ਅਪਣਾ ਮੈਂ ਕਹਿਣ ਗਾ ਮੇਰੇ ਬਾਲਾਂ ਦਾ ਵੀ ਵਿਆਹ ਵੇਖਣਾ ਜੇ ਹਜੇ ਉਪਰੀ ਪ੍ਰੀਤ ਦਾ, ਜਸਲੀਨ ਦਾ ਸਾਰਿਆਂ ਦਾ ਰਿਸ਼ਤਾ ਕਰਾਉਣਾ ਹੈਗਾ। ਉਹ ਮੈਂ ਮੇਰੇ ਮੁੰਡਿਆਂ ਦਾ ਕਰਾ। ਹਜੇ ਜਾਰੀ ਇਸ਼
ਆਹੋ ਆਹੋ! ਮਹਾਰਾਜ ਆਪੇ ਜਿੱਥੇ- ਜਿੱਥੇ ਮਹਾਰਾਜ ਕਹਿੰਦੇ ਨੇ। ਤੁਰ ਤੋਂ ਸੰਜੋਗ ਲਿਖੇ ਹੁੰਦੇ ਨੇ। ਜਿੱਥੇ -ਜਿੱਥੇ ਲਿਖੇ ਹੋਏ ਨੇ। ਮਹਾਰਾਜ ਨੇ ਆਪੇ ਹੀ ਘਰ ਛੱਡਣਾ ਪਤਾ ਵੀ ਨੀ ਲੱਗਣਾ ਵੇਖ।
ਇਹ ਤਾਂ ਹੈ ਹੀ ਹੈ ਹੈਗਾ। ਆਪਣਾ ਬਸ ਹੁਣਰ। ਅਰਜੁਨ ਦਾ ਵੀ ਲੱਗੀ ਹੋਈ ਸੀ ਹੁਣ ਉਹਨੂੰ ਆ ਈ ਟੀ ਆਈ ਦੇ ਵਿੱਚ ਪਾਇਆ ਗਾ। ਪਿੱਛੇ ਕਰਕੇ ਉਹ ਵੀ ਬੜਾ ਜਿੱਦ ਪੈ ਗਿਆ ਮੈਂ ਬਾਹਰ ਜਾਣਾ, ਮੈਂ ਬਾਹਰ ਜਾਣਾ ਗਾ।
ਅੱਛਾ ਨ ਆਈ ਟੀ ਚ' ਪਤਾ ਆ।
ਹਾਂ। ਆ ਈ ਟੀ ਆਈ ਦੇ ਵਿੱਚ ਪਾ ਦਿੱਤਾ। ਉਹਨੂੰ ਆਪਣਾ ਜਿਹੜਾ ਗੱਡੀਆਂ ਦਾ ਕੰਮ ਸਿੱਖਦਾ ਸੀ ਨਾ। ਤੇ ਵੀ ਹੁਣ ਆਪਣਾ, ਉਸ ਕੋਲ, ਹਮ। ਉਹੀ, ਹਾਂ। ਇਲੈਕਟ੍ਰੀਸ਼ਸ਼ਨ ਦਾ ਹੀ ਕਰ ਲਏਗਾ ਨਾ ਉਹ। ਉਹ ਬਿਜਲੀ ਦਾ ਨਹੀਂ ਕਰੇਗਾ, ਉਹ ਗੱਡੀਆਂ ਦਾ ਕੰਮ ਹੀ ਸਿੱਖ ਲਏਗਾ।
ਗੱਡੀਆਂ ਦਾ ਹੀ ਸਿੱਖ ਲਏਗਾ ਹਾਂ, ਸਾਡੇ ਇੱਥੇ
ਹਾਂਜੀ।
ਸ਼ੁਰੂ ਸ਼ੁਰੂ ਤੋਂ ਖਰੇ ਬਾਰਾਂ ਹਜ਼ਾਰ ਸੀ, ਹੁਣ ਪੱਚੀ ਹਜ਼ਾਰ ਤਨਖਾਹ ਹੋ ਗਈ ਹੁੰਦੀ।
ਅੱਛਾ, ਤੇ ਮੈਂ ਵੀ ਇਹਹੀ ਕਹਿੰਦੀ ਸੀ ਨਾ। ਹੁਣ ਇਹਹਿੰਦਾ ਇਹ ਦੋ ਸਾਲ ਦਾ ਕੋਰਸ ਤੇ ਸਾਲ ਦੀ ਪਲਡਿੰਗ। ਨੂੰ ਫੇਰ ਇੱਕ ਸਾਲ ਕੰਪਨੀ ਵਾਲੇ ਭੇਜਣਗੇ ਬਾਹਰ। ਆਪਣਾ ਮੈਂ ਕਿਹਾ ਕੋਈ ਕਰ ਲਈ ਮੈਂ ਕਿਹਾ ਅਰਜੁਨ ਜਦੋਂ ਤੱਕ ਤੂੰ ਮੈਂ ਕਿਹਾ ਚੌਵੀ ਪੱਚੀ ਸਾਲ ਦਾ ਹੋਣਾ ਗਾ ਨਾ ਮੈਂ ਇੰਨਾ ਚਿੱਕਰ ਤੂੰ ਸੈੱਟ ਹੋ ਜਾਣਾ ਹੈਗਾ ਆਪਣਾ, ਤੇ ਮੈਂ ਕਿਹਾ ਤੈਨੂੰ ਕੰਪਨੀ ਵਾਲੇ ਆਪੇ ਲੈ ਜਾਣਗੇ, ਪੁੱਤਰ ਬਾਹਰ।
ਆਹ ਨਾ ਬਾਰ ਜਾਂਦਾ, ਤੇ ਉਹ ਫੇਿਰ ਇੱਥੇ ਬੜੇ ਸੋਹਣੀ ਤਨਖਾਹ ਦੇ ਦਿੰਦੇ ਨੇ।
ਹਾਂਜੀ, ਹਾਂਜੀ! ਇਹੀ ਹੀ ਗੱਲ ਹੈਗੀ ਨਾ। ਮੈਂ ਕਿ, ਤੈਨੂੰ ਇੱਥੇ ਹੀ ਬਥੇਰੀ ਸੋਹਣੀ ਮਿਲ ਜਾਣੀ ਹੈਗੀ।
ਆਹੋ, ਸਾਡੇ ਇੱਕ ਹੋਇਆ ਹੋਇਆ ਮੁੰਡਾ
ਹਾਂਜੀ।
ਉਹ ਤੇ ਮੈਨੂੰ ਆੱਲ ਸੀ, ਪ੍ਰੀਤ ਨੂੰ ਆਹੀ ਕਰਾ ਕੰਮ
ਅੱਛਾ ਜੀ।
ਆਈ ਟੀ ਆਈ। ਮੈਂ ਕਿਹਾ, ਨਹੀਂ ਇਨੂੰ ਮੈਂ ਪੜ੍ਹਾਣਾ। ਛੋਟੀ ਨੂੰ ਵੇਖਾਂਗੀ
ਹਮ। ਤੇ ਬਸ ਮੈਂ ਤਾਂ ਅੱਗੇ ਹੀ ਕਹਿਣੀ ਪਈ ਹੈਗੀ ਸੀ। ਮੈਂ ਕਿਹਾ, ਚੱਲ ਅਰਜੁਨ ਦਾ ਕਿੱਧਰੇ ਨਾ ਕਿੱਧਰੇ ਤੇ ਕੰਮ ਬਣ ਜਾਵੇ, ਫਿਰ ਪਿੱਛੇ ਪਿਆ। ਹੁਣ ਪਾਸਪੋਰਟ ਬਣਵਾਇਆ ਇਹਦਾ ਸਾਰਾ ਕੁਛ ਤੇ ਪਾਸ ਕੋਟ ਹਜੇ ਆਇਆ ਨੀ ਹੈਗਾ। ਵੇਖੋ ਅੱਠ ਤਰੀਕ ਤੱਕ ਆ ਜਾਵੇਗਾ ਮਹੀਨਾ। ਫੇਰ ਅੱਠ ਤਰੀਕ ਨੂੰ। ਆਪੇ
ਪਾਇਆ ਕਿੱਥੇ ਆਈ ਟੀ, ਕਰਨ ਲਾ।
ਹਾਂਜੀ- ਹਾਂਜੀ, ਕਰਨਾਲ ਹੀ ਪਾਇਆ, ਹਜੇ ਬਸ ਐਡਮਿਸ਼ਨ ਹੀ ਕਰਵਾਇਆ ਹੈ, ਹਜੇ ਕਲਾਸ ਵੇਖੋ ਬੱਸਾਂ ਨਹੀਂ ਸ਼ੁਰੂ ਹੋਈਆਂ ਹਜੇ, ਜਾਣਾ ਨਹੀਂ ਸ਼ੁਰੂ ਕੀਤਾ ਗਿਆ।
ਅੱਛਾ।
ਹੂੰ, ਹਜੇ ਤਾਂ ਐਡਮਿਸ਼ਨ ਹੀ ਕਰਵਾਇਆ ਹੈਗਾ। ਬਸ ਆਈਟੀ ਆਈ ਦੇ ਵਿੱਚ ਨਹੀਂ, ਇੰਨੀ ਤਾਂ ਫੀਸ ਕੋਈ ਨਹੀਂ ਹੈਗੀ। ਔਨਲਾਈਨ ਹੀ ਕੱਟੀ ਹੈਲੋ,
ਹੰਨਾ।
ਹਾਂਜੀ- ਹਾਂਜੀ। ਇੰਨੀ ਕੁ ਹੀ ਹੈਗੀ, ਥੋੜ੍ਹੀ ਹੋਈ ਹੈਗੀ ਫੀਸ ਸਾਲ ਵਿੱਚ ਲੱਗਦੀ ਹੈ।
ਹਾਂ, ਸਾਡੇ ਪਿੰਡ ਵੀ ਆਈਆਂ ਸਨ ਘਰ ਸਾਡੇ। ਇੰਨੇ ਫੀਸ ਆਉਂਦੀ ਆ।
ਅੱਛਾ ਜੀ।
ਹਾਂ, ਤੇ ਫੇਰ ਮੈਂ ਆਖਿਆ ਮੈਂ ਤੇ ਇਹ ਕੋਲਜ ਚ ਪਾਉਣਾ ਇਹਨੂੰ।
ਅੱਛਾ
ਦੋ ਤਿੰਨ ਕਲਾਸਾਂ ਕੋ ਮੈਂਵ ਕਰ ਵੀ ਕੁਮ ਕਰ ਲਵੇ
ਹੂੰ
ਅੱਗੋਂ ਫੇਰ ਮਹਾਰਾਜ ਜੋ ਕਰਵਾਏਗਾ ਉਹਨੂੰ ਪਤਾ।
ਹਾਂਜੀ ਇਹ ਤਾਂ ਹੈ ਹੀ।
ਘਰ ਵੀ ਬੱਚਾ ਵੇਲਾ ਬੈਠਾ ਵੀ ਕੋਨੀ ਚੰਗਾ ਲੱਗਦਾ।
ਇਹ ਤਾਂ ਹੈ ਹੀ ਹੈਗਾਾ ਫੇਰ ਉਹਲੁਸ ਗਿਆ ਕਿੰ ਮਤਾ ਬਾਹਰ ਹੀ ਭੇਜੋ, ਬਾਹਰ ਹੀ ਭੇਜੋ ਮੈਂ ਕਿਹਾ ਪੁੱਤਰ ਪੈ ਕੋਈ ਬਿਉਂਤ ਨੀ ਹੈਗਾ ਕਾ ਦੱਸ ਕਿੱਥੋਂ ਭੇਜੀਏ ਅਤੇ
ਆਹ! ਇੰਨੇ ਲੱਖਾਂ ਮੁਹੇ ਰੁਪਈਏ ਲੱਗਦੇ ਕਿੱਥੋਂ ਗਰੀਬ ਬੰਦਾ ਲਿਆਵੇ।
ਅਠਾਰਾਂ ਲੱਖ ਰੁਪਏ ਕਹਿੰਦੇ ਪਏ ਸੀ ਸਪੇਨ ਸਪੇਨ ਦਾ ਇਹਨੇ ਕਿਹਾ ਹੋਣਾ ਮਾਲਕ ਦਾ ਮੁੰਡਾ ਜਾਂਦਾ ਹੁਣਾ ਅ ਤੇ ਮਾਲਕ ਨੇ ਨਾਲ ਹੀ ਕਹਿ ਦਿੱਤਾ ਵੀ ਚੱਲ ਅਰਜੁਨ ਦਾ ਵੀ ਕੰਮ ਬਣਾ ਦਵੋ ਆਪਣਾ ਤੇ ਫੇਰ ਹੁਣ ਕਿੱਥੋਂ ਭੇਜੀਏ ਫੇਰ ਮੈਂ ਕਿਹਾ ਵੀ ਆਪਣਾ ਮਾਲਕ ਮੈਂ ਕਿਹਾ ਜਾ ਕੇ ਜੇ ਉੱਥੇ ਕੰਮ ਨਾ ਬਣਿਆ ਮਾਸੀ ਦੇ ਪੈਸੇ ਵਿੱਚ ਗਏ ਹਮ ਨਾਲੇ ਫੇਰ ਇਹਦੇ ਕੋਲ ਕੋਈ ਉਹ ਨ ਕੋਈ ਕੁਛ ਨੀ ਹੈਗਾ ਸੀ ਹਮ
ਚਲੋ ਇੱਥੇ ਕੰਮ ਠੀਕ ਏ
ਹਾਂ ਵੀ ਜੇ ਕੋਈ ਪਰੂਫ ਪਰਾਫ ਹੋਵੇ ਫਿਰ ਤਾਂ ਬੰਦੇ ਕ ਹੀ ਲੈਂਦਾ
ਹਾਂ ਨਹੀਂ ਅਸੀਂ ਨਾ ਜਸਲੀਨ ਨੂੰ ਆਈ ਟੀ ਆਈ ਜੇ ਕਰੇਗੀ ਤੇ ਕਰਾਵਾਂਗੇ ਬਾਰਾਂ ਕਰਾ ਕੇ ਇਹਨੂੰ ਆਈਟੀ ਪਾਵਾਂਗੇ ਇਨੇ ਪੈਸੇ ਵੀ ਹੁਣ ਕਿੱਥੋਂ ਲਿਆਵੇ ਹੁਣ ਇਹਦੀ ਚੌਦਾਂ ਹਜ਼ਾਰ ਸਾਲ ਦੀ ਏ ਫੀਸ
ਆਈ ਟੀ ਆਈ ਦੀ
ਨਾ ਪ੍ਰੀਤ ਦੀ ਅ ਸਕੂਲ ਕਾਲਜ ਦੀ
ਹਾਂਜੀ ਹਾਂਜੀ ਕਾਲਜ ਦੇ ਵਿੱਚ ਤਾਂ ਇਹ ਹੈਗਾ ਮਾਸੀ ਜੀ ਕਾਲਜ਼ ਦੇ ਵਿੱਚ ਤਾਂ ਬਸ ਇਹੀ ਡਿਗਰੀ ਮਿਲਣੀ ਹੈ, ਡਿਗਰੀ ਤੋਂ ਬਾਅਦ ਫਿਰ ਉਹਦਾ ਕਾਮ ਕੀ ਉਹਨਾਂ ਨੇ ਤਾਂ ਬਸ ਉਹੀ ਡੀ ਐਮ ਸੀ ਮਿਲੇਗੀ, ਫਿਰ ਡਿਗਰੀ ਮਿਲਣੀ ਹੈਗੀ। ਫਿਰ, ਜਿਆਦਾ ਨੀ ਨਾ, ਫਿਰ ਹੈਗਾ। ਫਿਰ ਵੀ ਸਾਨੂੰ ਕਰਨਾ ਹੀ ਪੈਣਾ, ਕੁਛ ਨਾ ਕੋਈ ਕੋਰਸ ਤਾਂ ਕਾਲ ਫਿਰ ਵੀ ਤਾਂ ਪੜ੍ਹਾਈ-ਪੜ੍ਹਾਈ ਮਿਲਣੀ ਹੈਗੀ, ਫੇਰ ਉਸ ਤੋਂ ਬਾਅਦ ਕੋਰਸ ਕੋਈ ਕਰਾਂਗੇ ਤਾਂ, ਜਾਕੇ ਨੌਕਰੀ ਮਿਲਣੀ ਏ, ਹੂੰ।
ਮੈਨੂੰ ਨੌਕਰੀ ਦਾ ਕੋਈ ਨੀ, ਦੁਏ ਨੀ ਵੇਖ-ਵੇਖ ਏ ਹੁੰਦਾ, ਵੀ ਅਗਲੇ ਘਰ ਬੀਏਡ ਕੀਤੀ ਹੋਈ।
ਹਾਂਜੀ, ਇਹ ਤਾਂ ਹੈਗਾ ਹੀ ਹੈਗਾ, ਇਕ ਅਪਣਾ ਹਾਂ।
ਫਿਰ ਨੌਕਰੀਆਂ ਵਾਲੇ ਕੋਈ ਕਰਾਵੇ, ਅੱਗੋਂ ਨਾ ਕਰਾਵੇ, ਉਹ ਅਗਲਿਆਂ ਦੀ ਮਰਜ਼ੀ।
ਬਿਲਕੁੱਲ।
ਆਹ! ਤੇ ਫਿਰ, ਹੋਰ ਬਸ ਪ੍ਹੀੰਦਰ ਉਹ ਠੀਕ? ਜ਼ਮਾਨਪੁਰ ਦਵਾਈ ਲੈਣ ਗਈ ਏ?
ਅੱਛਾ।
ਅਲਰਜੀ ਜੀ ਹੋਈ, ਸੱਸ
ਹਾਂ, ਗਰਮੀ ਜੀ ਹੈਗੀ ਨਾ, ਉਹਦੇ ਕਰਕੇ ਆਪਣਾ
ਤੇ, ਉਹ ਫੇਰ ਨੂੰਹ ਨੂੰ ਲੈਕੇ ਨਾਲ, ਤੇ ਪੇਕੇ ਦਵਾਈ
ਅੱਛਾ-ਅੱਛਾ, ਹਾਂ।
ਤੇ ਮੈਂ ਫਿਰ ਬੈਠੀ ਸਾਂ, ਤੇ ਫਿਰ ਕਿੰਨੀ ਵਾਰੀ ਅੱਗੇ ਤੇ, ''ਮੈਂ ਚੱਲ ਵੇਖਨੇ ਆਂ, ਚੱਲ ਮਾਮੀ, ਮਾਮੀ ਤੇਰੀ ਨਾਲ ਹੀ ਗੱਲ ਕਰ ਲੈਂਨੀ ਆ।
ਮੈਨੂੰ ਤਾਂ ਆਪ ਟੈਮ ਹੀ ਨੀ ਲੱਗਦਾ, ਇੰਨੇ, ਮੈਂ ਅੱਗੇ ਕਹਿੰਦੀ ਸੀ ਮੈਂ ਕਿਹਾ ਫੋਨ ਕਰ ਲੈਨੇ, ਮੈਂ ਤਾਂ ਪੰਜ ਟਾਸਕ ਪੂਰੇ ਕਰਨੇ ਨੇ, ਮੈਂ ਕਿਹਾ ਕਰਾ ਤਾਂ ਸਹੀ ਇੱਕ-ਅੱਧਾ ਫੇਰ ਹੀ ਪਤਾ ਲੱਗੇਗਾ, ਕੁਛ।
ਫਿਰ ਹੋਰ ਕੀ ਆਪਣਾ ਨਾ, ਐਸੇ ਓ ਠੀਕ ਏ?
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਸਾਰੇ ਠੀਕ ਹੈਗੇ। ਹੋਰ, ਮੌਸਮ ਕਿੱਦਾਂ ਹੋਇਆ ਪਿਆ?
ਬੱਦਲ ਜਿਹਾ ਬਣਿਆ, ਗੁੰਮ ਜਿਹਾ ਲੱਗਾ।
ਇੱਧਰ ਵੀ ਹਵਾ ਜੀ ਚੱਲ ਗਈ ਹੈਗੀ, ਦੇਖੋ ਹਨੇਰੀ ਨਾ ਆਵੇ।
ਆਹ, ਐਥੇ ਮੀਂਹ ਬੜੇ ਘੱਟ ਸੀ ਨਾ।
ਹਾਂਜੀ, ਹਜੇ ਸੋਣ ਵੀ ਨੀ ਨਾ ਲੱਗਾ, ਸੋਣ ਦਾ ਮਹੀਨਾ ਵੀ ਨੀ ਲੱਗਾ ਹਜੇ।
ਬਸ ਦੱਸ ਦਿਨ ਰਹਿਗੇ, ਸੋਣ ਦਾ ਸੁਖਨਾ ਮਹੀਨਾ ਆਇਆ।
ਕਿੱਥੇ ਲੋਕਲਾਂ ਦਾ ਤਾਂ ਲੱਗਾ ਹੀ ਨਹੀਂ। ਕਹਿੰਦੇ, ਐਤਕੀ ਜੇਠ ਦੇ ਮਹੀਨੇ ਦੋ ਸੀਗੇ। ਇਹਨਾਂ ਦਾ ਰੱਖੜੀ ਤੋਂ ਬਾਅਦ ਹੈਗਾ, ਇੱਕੀ ਅਗਸਤ ਤੋਂ ਰੱਖਣਾ ਇਹਨਾ
ਅੱਗੇ ਕੇਂਦੀ ਪਈ ਸਾਂ, ਉਹਨੂੰ ਵੇਖਕੇ, ਮੈਨੂੰ ਮਿਲੀ ਸੀ ਉਥੇ ਜਨਾਨੀ, ਤੇ ਮੈਂ ਕਿਹਾ ਤੁਹਾਡਾ ਮਹੀਨਾ ਲੱਗ ਗਿਆ, ਆਂਦੀ ਪਤਾ ਨੀ ਕਹਿ ਰਹੇ, ਵੀ ਜੇਠ ਦੋਂ ਆਂ।
ਹਾਂ, ਦੋ ਸੀਗੇ ਤੇ, ਐਤਕੀ ਇਹਨਾਂ ਦਾ ਤੀਹ ਅਗਸਤ ਤੋਂ ਲੱਗੇਗਾ ਮਹੀਨਾ। ਤੀਹ ਜੁਲਾਈ, ਤੀਹ ਜੁਲਾਈ ਤੋਂ ਲੱਗਣਾ ਜੀ, ਤਿੰਨ ਅਗਸਤ ਦਾ। ਮੇਰਾ ਸੋਣ ਦਾ ਵਰਤ ਜੇ, ਸੋਮਵਾਰ ਦਾ, ਹਾਂਜੀ। ਫਿਰ ਅਖ਼ੀਰ ਤੱਕ ਚੱਲੇਗਾ ਇਹਨਾਂ ਦਾ ਮਹੀਨਾ, ਉਨੱਤੀ ਤਰੀ ਅਕਸਰ, ਸਤੰਬਰ ਤੱਕ ਹੀ।
ਹੂੰ।
ਹਾਂ।
ਬੇਠੇ ਹੋਰ, ਬਸ ਆਪਣਾ ਇਹ ਜਸਲੀਨ ਆਈ ਸੀ, ਸੁ ਸਕੂਲੋਂ। ਤੰਗ ਕਰਦੀ ਪਈ ਸੀ।
ਮੈਂ, ਵੀ ਬਸ ਸਬਜ਼ੀ-ਸੁਬਜੀ ਲੱਗੀ ਸੀਗੀ ਕੱਟਣ ਵਾਸਤੇ। ਆਪਨਾ
ਅੱਛਾ, ਸੱਸ ਸ੍ਰੀ ਅਕਾਲ ਫਿਰ।
ਸਤਿ ਸ਼੍ਰੀ ਅਕਾਲ ਮਾਸੀਜੀ।